ਹੈਲੋ ਹੈਲੋ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
ਹੈਲੋ ਹੈਲੋ
ਸ ਹੋਰ ਕੀ ਹਾਲ ਚਾਲ ਏ
ਕੀ ਹਾਲ ਬ
ਹੋਰ
ਬਸ-ਬਸ ਵਧੀਆ ਆ ਤੁਸੀ ਸੁਣਾਓ ਤੁਹਾਡੇ ਕੀ ਹਾਲ ਨੇ?
ਵਧੀਆ ਹੋਰ ਕੀ ਕਰਦੇ ਪਿਓ
ਹੈਲੋ
ਹੋਰ, ਹੋਰ ਕੀ ਕਰਦੇ ਪਿਓ ਮੈਂ ਕਿਆ? ਮੈਂ ਕਿਆ ਹੋਰ ਕੀ ਕਰਦੇ ਪਓ ਡਿਨਰ ਕਰ ਲਿਆ ਜੇ?
ਕਾਰ ਲਿਆ ਜੇ, ਹਾਂਜੀ ਹਾਂਜ ਤੀ ਡਿਨਰ ਤੇ ਹੋ ਗਿਆ।ਬਸ ਤੁਸੀਂ ਸੁਣਾਓ, ਤੁਸੀਂ ਅੱਜ ਸਾਨੂੰ ਕਿਵੇਂ ਯਾਦ ਕਰ ਲਿਐ?
ਨਹੀਂ ਅਸੀਂ ਤੇ ਯਾਦ ਕਰਦੇ ਰੈੰਣੇ ਆਂ। ਤੁਸੀਂ ਨੀ ਕਰਦੇ ਯਾਦ।
ਵੀ ਨੀ ਲੱਗਦਾ, ਪਤਾ ਤੇ ਹੱਡੀਆਂ ਚਲਦੀ ਪਿਐ‌।
ਹਾਂ, ਐ ਤੇ ਹੈ ਵੇ। ਛੁੱਟੀਆ ਐਤੇ ਹੈਈ ਏ, ਗਰਮੀ ਵੀ ਤੇ ਬੜੀ ਪੈਂਦੀ ਪੀਏ।
ਜੇਕਰ ਹਾਂ ਗਰਮੀ ਦਾ ਤੇ ਕੁਜ ਚਾਏ ਨੇ।
ਹਾਂ, ਏਸੀ ਤੋਂ ਬਗੈਰ ਤੇ ਬੈਠੇਆ ਨੀ ਜਾਂਦਾ ਅੱਜ-ਕੱਲ, ਬਿਲਕੁ
ਹਾਂ, ਏਸੀ ਤੋਂ ਬਗੈਰ ਤੇ ਬੈਠੇਆ ਨੀ, ਹੋਰ ਤੁਸੀਂ ਬਸ ਐਵੇਂ ਨਿਕਲ ਜਾਂਦੈ। ਸਾਰਾ ਦੇਨ।
ਹਾਂ। ਹੋਰ ਸੁਣਾ, ਮੈਂ ਕਿਆ ਸੀ ਮੈਂ ਨਾ ਗੱਲ ਕਰਨੀ ਸੀ, ਤੁਹਾਡੇ ਨਾਲ। ਅਸੀਂ ਨਾ ਪਾਠ ਕਰਵੌਣਾ ਸੀ। ਘੱਰ। ਤੇ
ਅਜੀਬ ਲੱਗ, ਤਾਂ
ਤੇ ਸੁਖਮਨੀ ਸਾਹਿਬ ਸਾਹਿਬ ਦੇ ਪਾਠ ਕਰ ਸੁਖਮਨੀ ਸਾਹਿਬ ਦਾ ਈ ਕਰਾਣਾ ਸੀ ਪਾਠ।
ਪਾਠ।
ਤੇ ਮੈਂ ਕੇਯਾ
ਸੁਖਮਨੀ ਸਾਹਿਬ ਨੀ ਕਿਤੇ ਗਏ, ਅੱਛਾ ਅੱਛਾ, ਮੈਂ ਕੈ ਤੁਹਾਨੂੰ ਇਨਵਾਈਟ ਕਰ ਦਵਾਂ, ਆਹੋ ਆਹੋ। ਤੇ ਤੋ ਸਗੋਂ ਆਣ ਦੇਣਾ ਚਾਹੀਦਾ ਏ, ਕਿ ਏ ਮਤਲਬ ਕਿ ਕੀ ਐਵੇਂ।
ਨਹੀਂ ਔਦਾ ਮੁੰਡੇ ਦਾ ਜਨਮ ਦਿਨ ਹੈਗੈ ਨਾ, ਤੇ ਮੈਂ ਕਿਆ ਚਲੋ।
ਅੱਛਾ ਅੱਛਾ।
ਤੇ ਪਾਰਟੀ ਤੇ ਜਾ
ਅਸੀ ਟਾਈ ਪੋਚਾਂਗੇ, ਪਾਰਟੀ ਤੇ ਜਾਣਾ ਏ, ਔ ਤੇ ਬਾਦ ਚੋਂ ਤੇ ਪਾਰਟੀ ਹੁੰਦੀ ਔਈ ਏ ਰਾਤੀ, ਹਾਂ ਹਾਂ। ਅ ਹਾਂ ਹਾਂ
ਹੈ, ਮੈਂ ਕੇਹਾ ਚਲੋ ਪਹਿਲੇ
ਤੇ ਮੈਂ ਕਿਹਾ ਚਲੋ ਪਹਿਲੇ ਪਾਠ ਕਰਵਾ ਲੈਂਨੇ ਆ, ਜਿਹੜਾ ਚੰਗਾ ਰਹਿੰਦਾ ਏ ਹਾਂ ਬਿਲ ਬਿਲਕੁਲ- ਬਿਲਕੁਲ ਕੋਈ ਨੀ ਮੈਂ ਪਹੁੰਚ ਪਹੁੰਚਾਂਗੀ ਜ਼ਰੂਰ ਪਹੁੰਚਾਂਗੀ
ਤੇ ਤੁਸੀਂ, ਅਹ ਚਾਰ ਵਜੇ ਕਰਾਵਾਂਗੇ ਪਾਠ, ਤੇ ਤੁਸੀਂ ਆ ਜਾਣਾ ਜਰਾ ਪਹਿਲੇ, ਤੁਸੀਂ
ਤੁਸੀਂ ਆ ਜਾਣਾ, ਤੁਸੀਂ ਕਰਵਾ ਦੇਣਾ ਥੋੜਾ ਕੰਮ ਕਰਵਾ ਹਾਂ ਕੋਈ ਨੀ ਜ਼ਰੂਰ ਹਾਂ ਬਿਲਕੁਲ ਆਵਾਂਗੇ ਕਰਾ ਦਾਂਗੀ, ਅੱਛਾ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਆਪਣੇ ਜਦੋਂ ਘਰ ਦਾ ਮਹੂਰਤ ਕਰਾਇਆ ਸੀ
ਹਾਂਜੀ
ਹਾਂਜੀ ਤੇ ਤੁਸੀਂ ਅਹ ਉਹ ਖੰਡ ਪਾਠ ਰਖਵਾਇਆ ਸੀ?
ਹਾਂਜੀ ਹਾਂਜੀ, ਤੇ
ਅਸੀਂ ਮਤਲਬ ਅਖੰਡ ਹਾਂ, ਮੈਂ ਤੁਹਾਨੂੰ ਇਹਦੇ ਬਾਰੇ ਪੁੱਛਣਾ ਸੀ, ਮਤਲਬ ਕਿਵੇਂ ਅ ਕਰਨਾ ਐ ਨਾ ਇਹਵੇਂ ਸੇਵਾ
ਤੁਸੀਂ ਵੀ ਰਖਵਾਉਣ ਲੱਗੇ ਹੋ ਕਿ ਪਾਠ, ਤੁਸੀਂ ਵੀ ਕਰਵਾਨਾ ਏ, ਕੀ ਪਾਠ
ਹਾਂ, ਹਾਂ ਮੈਂ ਸੁਣਨਾ ਇਹ ਅ ਕਿ ਥੋੜ੍ਹਾ ਮਤ ਠੀਕ, ਕੁਝ ਪਾਠ ਰੱਖ ਖਾਵਾਂਗੀ, ਘਰ ਦੀ ਸੂਪ
ਹਾਂ ਕੁਛ ਨੀ ਤੁਸੀਂ ਹਾਂ ਸੁੱਖ ਸ਼ਾਂਤੀ ਵਾਸਤੇ, ਕਰਾ ਲਓ ਬੜਾ ਚੰਗਾ ਰਹਿੰਦਾ ਦੇ ਇਹ ਤੇ ਜ਼ਰੂਰ ਕਰਾਣਾ ਚਾਹੀਦਾ ਹੈ ਤੇ ਤੁਸੀਂ ਇੰਝ ਕਰਨਾ ਉੱਥੇ ਗੁਰਦ, ਬਸ ਤੁਸੀਂ ਗੁਰਦੁਆਰੇ ਨਾਮ ਲਿਖ
ਬਸ ਤੁਸੀਂ ਗੁਰਦੁਆਰੇ ਨਾਮ ਨਿਖਵਾ ਆਣਾ, ਤੁਸੀਂ ਉਹਨਾ ਨੂੰ, ਜਿਨੀ ਉਹਨਾਂ ਨੇ ਭੇਟਾਂ ਲੈਣੀਆਂ ਉਹਨੇ ਹੂ ਹੂ
ਉੱਥੋਂ ਹਾਂ ਜਿਹੜਾ ਜਰੂਰੀ ਸਮਾਨ ਹੁੰਦਾ ਹੈ, ਬਾਬਾ ਬਾਬਾ ਜੀ ਦੀ ਸਵਾਰੀ ਲਿਆਦੇ ਬੀ ਐ
ਲਿਆਣੀ ਐ, ਪੰਜ ਬੱਦੇ ਜਾ ਕੇ ਆਪਣਾ ਬਾਬਾ ਸਵਾਰੀ ਲੈ ਆਈਏ, ਹਾਂ ਤੁਸੀਂ ਕਾਰ ਲੇ ਜਾਣਾ ਕਾਰ ਚ ਲੇ ਆਣਾ ਸਵਾਰੀ ਬਾਬਾ ਜੀ ਦੀ, ਹਾਂ ਹਾਂ ਹਾਂ ਚਲੋ ਠੀਕ ਏ, ਤੇ ਜੋ ਉੱਥੇ ਦੇ ਜੋ ਮਤਲੱਬ ਪਾਠ ਕਰਨ ਆਉਣਗੇ
ਹਾਂਜੀ
ਤੇ ਭਾਈ ਜੀ ਦੀ ਸਵੇਰੇ ਦੁਪਹਿਰੇ ਤੇ ਰਾਤ ਦੀ ਰੋਟੀ ਮਤਲੱਬ ਅਸੀਂ
ਹਾਂ ਹਾਂਜੀ ਹੈ ਤੇ ਸੇਵਾ ਇਹ ਤੇ ਕਰਨੀ ਪਏਗੀ ਤੁਹਾਨੂੰ, ਐ ਤੇ ਸੇਵਾ ਤੁਹਾਨੂੰ ਬੜੀ ਪੱਕੀ ਸੇਵਾ ਏ ਤੇ ਰਾਤੀ ਵੀ ਦਿਨੇ ਤੇ ਹੋ ਜਾਂਦੀ ਚਲੋ ਰੋਟੀ ਬਣਨੀ ਏ, ਨਾਸ਼ਤਾ ਵੀ ਬਣਨਾ ਦੁਪਹਿਰ ਦੀ ਵੀ ਬੰਨੀ ਏ, ਬਸ ਰਾਤ ਦਾ ਜਰਾ ਮੁਸ਼ਕਿਲ ਹੋ ਜਾਂਦਾ ਮੈਂ ਸੇਵਾ ਕਰਨੀ ਰਾਤ ਤੇ ਵੀ ਸੇਵਾ ਕਰਨੀ ਪੈਂਦੀ ਹੈ ਨਾ, ਸਾਰੀ ਰਾਤ ਜਾਗਣਾ ਦੇ, ਹਾਂ ਤੇ ਤੁਸੀਂ ਇੱਕ ਬੰਦਾ ਤੇ ਕੋਲ ਚਾਹੀਦਾ ਹੀ ਹੈ ਨਾ, ਫਿਰ ਚਾਹ ਪਾਣੀ ਦੇਣੀ ਉਹਨਾਂ ਨੇ ਡਿਊਟੀ ਡਿਊਟੀ ਬਦੱਲਣੀ ਹੁੰਦੀ ਹੈ ਨਾ, ਉਹਨਾਂ ਨੇ
ਹਮ ਉਹ ਤੇ ਸੇਵਾ ਲੈ ਨੂੰ ਅਸੀਂ ਤਿਆਰ ਆਂ, ਭਾਗਾਂ ਵਾਲਿਆਂ ਦੇ ਹਿੱਸੇ ਸਹੀ ਆ
ਹਾਂਜੀ ਤੇ ਉਹ ਤੁਸੀਂ ਫਿਰ ਆਪਣਾ ਟਾਇਮ ਨਾਲ ਉਹਨਾਂ ਚਾਹ ਪਾਣੀ ਦੇਣੀ ਹੈ, ਟਾਇਮ ਨਾਲ ਆਪਣਾ ਸਫ਼ਾਈ ਕਰਨੀ ਹੈ ਆਪਣਾ ਜੋਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਜੋਤ ਵੀ ਜਗਾਨੀ ਪੈਂਦੀ ਹੈ ਜੋਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਜੋਤ ਖੰਡਿਤ ਨਹੀਂ ਹੋਣੀ ਚਾਹੀਦੀ ਤੇ ਸਟੈਂਪ ਟਾਇਮ ਨਾਲ ਉਹਦੇ ਚ ਘਿਓ ਪਾਉਂਦੇ ਰਵੋ ਜੋਤ ਦੀ ਵੀ ਸੇਵਾ ਕਰਨੀ ਪੈਂਦੀ ਹੈ ਫਿਰ ਤਿੰਨ ਦਿਨ ਤੁਸੀਂ ਪਤਾ ਫਿਰ ਅਖੰਡ ਪਾਠ ਕਰਾਉਂਦੇ ਪਿਓ ਫਿਰ ਜੋਤ ਵੀ ਤਾਂ ਅਖੰਡ ਹੀ ਹੋਣੀ ਚਾਹੀਦੀ ਹੈ ਨਾ ਤਿੰਨ ਦਿਨ ਚੱਲਦੀ ਰਹਿਣੀ ਚਾਹੀਦੀ ਹੈ
ਹਾਂ ਹਾਂ ਹਾਂ ਸਹੀ ਚੱਲ ਮੈਂ ਬਸ ਉਹੀ ਕਹਿ ਰਹੀ ਸੀ ਮੈਂ ਕੱਲ ਘਰ ਗੱਲ ਕਰ ਰਹੀ ਸੀ ਮੈਂ ਕਿਹਾ ਸੀ ਹਾਂ ਫਿਰ ਤੀਸਰੇ ਦਿਨ
ਤੇ ਬਸ ਤੀਸਰੇ ਦਿਨ ਫਿਰ ਤੁਸੀਂ ਭੋਗ ਪਾਉਂਣਾ ਜਿਸਲੇ ਤੇ ਲੰਗਰ ਕਰਾ ਦੇਣਾ ਆਪਣਾ ਜਿਹੜੇ ਆਪਣੇ ਘਰ ਦੇ ਜਿਹੜੇ ਤੁਸੀਂ ਫੈਂਮਲੀ ਮੈਂਬਰ ਜੋ ਤੁਸੀਂ ਬਾਹਰੋਂ ਮੰਗ ਬੁਲਾਣੇ ਨੇ ਉਹ ਵੀ ਬੁਲਾ ਲੈਣਾ ਜਿੰਨੇ ਤੁਸੀਂ ਲੰਗਰ ਕਰਾਉਣਾ ਜਿੰਨਾ ਵੱਡਾ
ਹਾਂਜੀ-ਹਾਂਜੀ ਸਮਝ ਗਈ, ਹਾਂਜੀ-ਹਾਂਜੀ ਠੀਕ ਆ ਠੀਕ ਕੋਈ ਨੀ ਬਸ ਮੈਂ ਉਹਨਾ ਨੂੰ ਕਹਿ ਹੀ ਰਹੀ ਸੀ ਮੈਂ ਕਿਹਾ ਤੁਸੀਂ ਰਖਵਾਇਆ ਸੀ ਤੁਹਾਨੂੰ ਜਿਆਦਾ ਪਤਾ ਹੋਣਾ ਹੈ ਤੇ ਮੈਂ ਬਸ ਘਰ ਗੱਲ ਕਰ ਰਹੀ ਸੀ ਕਿ ਮੈਂ ਤੁਹਾਨੂੰ ਫੋਨ ਕਰਾਂਗੀ ਤੇ ਪੁੱਛਾਂਗੀ ਤੇ ਅਤੇ ਤੁਸੀਂ ਅੱਜ ਹੀ ਫੋਨ ਕਰ ਲਿਆ ਉਹ ਵੀ ਪਾਠ ਦਾ ਧਨੂੰ
ਹਾਂ ਹਾਂ ਮੈਂ ਤੇ ਉਹ ਮੈਂ ਕਿਹਾ ਚਲੋ ਬੱਚੇ ਦਾ ਜਨਮ ਦਿਨ ਕਰਨਾ ਹੈ। ਤੇ ਘਰ ਪਾਠ ਕਰਾਉਣਾ ਚੰਗਾ ਹੁੰਦਾ ਹੈ ਜਨਮਦਨ ਤੇ ਕਰਾ ਲੈਂਦੇ ਆ ਨਾਲੇ ਰਿਸ਼ਤੇਦਾਰਾਂ ਨੂੰ ਮਿਲ ਵੀ ਲਵਾਂਗੇ ਤੇ
ਦੇਖੋ ਇਹ। ਇਹਦੇ ਨੇ ਕਿ ਮਤਲਬ ਇੱਕ ਦੂਜੇ ਨੂੰ ਇਨਸਾਨ ਮਿਲ ਜਾਂਦਾ ਪਾਠ ਤੇ ਬੁਲਾਓ ਜਾਓ ਵਰਨਾ ਕੌਣ ਕਿਸੇ ਦਾ ਘਰ ਜਾਂਦਾ ਟਾਈਮ ਵੀ ਨਹੀਂ ਅੱਜ ਕੱਲ ਲੋਕ
ਉਵੇਂ ਹਾਂ ਉਵੇਂ ਕਿਸੇ ਨੂੰ ਬੁਲਾਵਾਂਗੇ ਨਾ ਆ ਕੇ ਮਿਲ ਜਾਓ ਤੇ ਕੋਈ ਨੀ ਆਏਗਾ ਤੇ ਐਵੇਂ ਤੇ ਚਲੋ ਨਾਲੇ ਕੀਰਤਨ ਹੋ ਜਾਏਗਾ ਨਾਲੇ ਮੇਲ ਜੋਲ ਹੋ ਜਾਂਦਾ।
ਸਹੀ ਗੱਲ। ਸਹੀ ਗੱਲ ਹੈ ਬਿਲਕੁਲ। ਹਾਂ ਮੈਂ
ਤੇ ਤੁਸੀਂ ਵੀ ਕਰਵਾ ਲੈਣਾ।
ਅੱਠ।
ਹਾਂਜੀ ਚਾਰ ਵਜੇ। ਹੈਗਾ ਪਾਠ ਤੁਸੀਂ ਵਾਰੀ
ਓਹ ਹਾਂ ਕੋਈ ਨੀ ਮੈਂ ਸ਼ਬਦ ਤਿਆਰ ਕਰਕੇ ਲਿਆਵਾਂਗੀ ਮੈਂ ਆਪਣੀ ਚਲੋ ਵਾਰੀ ਤੇ ਦੇਣੀ-ਦੇਣੀ ਮੈਂ ਸ਼ਬਦ ਬੋਲਾਂਗੀ ਤੁਹਾਡੇ ਘਰ ਠੀਕ।
ਹਾਂ ਸ਼ਬਦ ਵੀ ਤਿਆਰ ਕਰ ਲਿਆਣਾ ਕੋਈ ਅੱਛਾ ਜਿ ਇਹ ਸ਼ੁੱਭ ਕੋਈ ਹ ਦਾ ਖੁਸ਼ੀ ਦਾ ਜਿਵੇਂ ਕੋਈ ਜਨਮ ਦਿਨ ਦੇ ਤੇ ਹੁੰਦਾ ਜਿਹੜਾ ਉਹ ਸ਼ਬਦ
ਹਾਂ ਹਾਂ ਹਾਂ ਹਾਂ ਮੈਂ ਸ਼ਬਦ ਵੀ ਤਿਆਰ। ਕਰਕੇ ਲਿਆ ਨਾਲ ਪਹਿਲੇ ਆਜਗੀ ਤੁਹਾਡੀ ਹਾਂ ਮੈਂ ਬਸ ਆਵਾਂਗੀ ਤੁਹਾਡੇ ਘਰ ਹਾਂ ਤੁਹਾਡੇ ਕੋਲ ਹੀ ਸਿੱਖਿਆ ਸ਼ਬਦ- ਬੋਲਣਾ ਤੇ ਤੁਸੀਂ ਸਾਂਝ। ਸਿਖਾਇਆ ਸੀ।
ਤੇ ਨੀ ਹੈ ਤੁਹਾਡੇ ਚ ਬਹੁਤ ਟੈਲੈਂਟ ਹੈਗਾ ਤੁਸੀਂ ਬਹੁਤ ਸੋਹਣੇ ਸ਼ਬਦ ਬੋਲਦੇ ਹੋ ਤਾਂ ਹੀ ਤੇ ਮੈਂ ਤੁਹਾਨੂੰ ਕਿਹਾ ਤੁਸੀਂ ਬੋਲੇ
ਹਨ ਬਸ ਕੋਇਨਿ ਕੋਈਨੀ ਮੈ ਕਰਾਂਗੀ ਹੁਣ ਅੱਜ ਵੇਖੰਗੀ ਕੋਈ ਵਧੀਆ ਜੇ ਸ਼ਬਦ ਨਿਕਾਲਾਂਗੀ ਤੇ ਬੋਲਾਂਗੀ ਠੀਕ ਹ
ਚਲੋ ਠੀਕ ਕੇ ਪੈਂਜੀ ਫੇਰ ਅਨਾ ਪੋਚਨਾ ਜਰੂਰ
ਹਾਂਜੀ ਹਾਂਜੀ ਬਿਲਕੁਲ ਪੋ ਪੋਚੰਗੇ ਜਰੂਰ ਪੋ ਚੈਕ ਕਰ ਤੁਸੀਂ ਤੇ ਬਿਲਕੁਲ ਹੀ ਰਾਹ ਭੁੱਲ ਗਏ ਹੋ ਸਾਡੇ ਘਰ ਦਾ ਨਹੀਂ ਨਹੀਂ ਹਾਂ ਜਰੂਰ ਨਾ ਚਲੋ ਮੈਂ ਫਿਰ ਹੋਰ ਨਾ ਕਾਰ ਗੱਲ ਕਰਕੇ ਖਾਣ ਪਾਣ ਦੀ ਤੁਹਾਨੂੰ ਪੁੱਛਾਂਗੀ ਤੁਸੀ ਮੈਨੂੰ ਜੋ ਮਤਲਬ ਮੈਨੂੰ ਪੁੱਛਣਾ ਹੋਏਗਾ ਫਿਰ ਮੈਂ ਤੁਹਾਨੂੰ ਪੁੱਛ ਲਵਾਂਗੀ
ਠੀਕ ਹੈ ਜੀ ਠੀਕ ਹੈ ਅੱਛਾ ਜੀ
ਓਹ ਅੱਛਾ ਅੱਛਾ ਠੀਕ ਐ ਸਤ ਸ਼੍ਰੀ ਆਕਾਲ ਸਤ ਸ਼੍ਰੀ ਅਕਾਲ
ਸਤ ਸ਼੍ਰੀ ਅਕਾਲ